ਬਸ ਵਧੀਆ, ਰੋਟੀ ਰੂਟੀ ਖਾਧੀ ਸੀ। ਉੱਥੇ ਦੀ ਤੇ ਸਬਜ਼ੀਆਂ ਤਾਂ
ਬਸ ਸਾਡਾ ਵੀ ਵਧੀਆ ਏ। ਅਸੀ ਹਜੇ ਰੋਟੀ ਹੁਨ ਖਾਨ ਲੱਗੇ ਹਾਂ। ਅੱਜ ਲੇਟ ਹੋ ਗਏਆਂ। ਗੈਸ ਟਾਈ ਹੋਈ ਸੀ ਸ਼ਾਮ ਦੀ। ਹਾਂ, ਹੁਣ ਰੋਟੀ ਖਾਣ ਲੱਗਿਆਂ।
ਹਾਂ ਫੇਰ ਲੇਟ ਹੀ ਹੋ ਜਾਂਦਾ।
ਹਾਂ ਉਹੀ ਨਾ ਸ਼ਾਮੀ ਲੇਟ ਆਏ ਨਾ। ਅੱਠ ਵਜੇ ਆਏ ਨੇਂ। ਤੇ ਉਹ ਫੇਰ ਥੋੜੀ ਦੇਰ ਬੈਠੇਆਂ ਉਹਨਾਂ ਨਾਲ। ਹੁਨ ਰੋਟੀ ਖਾਣ ਲੱਗੇ ਸੀ। ਮੈਂ ਕੇਹਾ ਚੱਲ ਰੋਟੀ ਖਾਈ ਏ। ਗਿਆਰਾਂ ਵੱਜਦੇ ਪਏ ਨੇਂ। ਹਾਂ ਹੁਨ ਰੋ ਟੀ ਖਾਣ ਲੱਗੇ ਸੀ। ਹਾਂ ਹੋਰ ਤੁਸੀ ਸੁਣਾਓ। ਤੁਹਾਡੇ ਘਰਵਾਲੇ ਚਲੇ ਗਏ ਨੇਂ?
ਹਾਂ ਸਾਡੇ ਪ੍ਰੋਹਣੇ ਵੀ ਚਲੇ ਗਏ। ਆਏ ਸੀਗੇ, ਹਾਂ। ਪਰ ਛੁੱਟੀਆਂ ਵੀ ਹੁਨ ਖਤਮ ਹੋਦੀਂਆ ਪਈਆਂ।
ਹਮ-ਹਮ-ਹਮ, ਹਾਂ-ਹਾਂ ਹਾਂ ਉਹ ਤੇ ਹੈ ਹੀ। ਹਾ ਮ ਉਹ ਤੇ ਹੈ ਹੀ। ਦੋ ਚ ਚਾਰ ਦਿਨ ਜਿੰਨੇ ਰੈਨਾਂ ਏ ਰੈਅ ਲੈਂਣ ਫਿਰ ਜਾਣਾ ਈ ਏ।
ਹਾਂ, ਗਰਮੀ ਵੀ ਨਾਲੇ ਬੜੀ ਵਾਰ ਹੁੰਦੀ।
ਗਰਮੀ ਬੜੀ ਏ, ਬੋਤ ਗਰਮੀ ਏ। ਸਾਡੇ ਇੱਥੇ ਵੀ ਬੜੀ ਗਰਮੀ।
ਕਿਵੇਂ ਦੀ ਮੌਸਮ ਏ ਤੁਆਡੇ?
ਬਸ ਇੰਝ ਈ ਸੀ। ਥੋੜਾ ਜਿਹਾ ਮੌਸਮ ਸਹੀ ਹੋਇਆ ਵੀ ਸੀ ਸੁਵੇਰੇ ਬਅ ਫੇਰ ਵੀ ਥੋੜੀ ਜਈ, ਫਿਰ ਬਾਅਦ ਚ ਧੁੱਪ ਨਿਕਲ ਆਈ।
ਅੱਛਾ, ਸਾਡੇ ਇਧਰ ਵੀ ਥੋੜਾ, ਅੱਛਾ। ਸਾਡਾ ਇਧਰ ਵੀ ਥੋੜਾ ਸ਼ਾਮ ਨੂੰ ਠੀਕ ਹੋ ਗਿਆ ਸੀ। ਹਾਂ। ਜਿਆਦਾ ਤੇਜ ਧੁੱਪ ਨੀ ਸੀ ਅੱਜ। ਸ਼ਾਮੀ ਠੀਕ ਹੋ ਗਿਆ ਸੀ ਮੌਸਮ।
ਉਹੀ, ਸ਼ਾਮੀ ਹੁੰਦਾ ਥੋੜਾ ਠੰਡਾ ਮੌਸਮ।
ਹਾਂ, ਥੋੜੀ ਹਵਾ-ਹੁਵਾ ਚੱਲ ਗੀ ਸੀ, ਬੈਠਾ ਜਾਂਦਾ ਬਸ।
ਹਾਂ, ਓਹੀ ਨਾ, ਹੋਰ ਕੀ ਖਾ ਲਿਆ ਅੱਜ, ਕੀ ਬਨਾਇਆ?
ਅੱਜ, ਅਸੀ ਦਾਲ ਬਨਾਈ ਦੀ ਸੀ, ਦਾਲ ਬਨਾਈ ਦੀ ਸੀ। ਹਂ। ਨਾਲ ਪਨੀਰ ਬਨਾਇਆ ਹੋਇਆ ਈ ਹੀ।
ਅੱਛਾ-ਅੱਛਾ, ਅਸੀ ਵੀ ਅੱਜ ਉਹ ਬਨਾਏ ਸੀ। ਭਿੰਡੀ ਦੀ ਸਬਜੀ ਬਨਾਈ ਐ ਨਾਲ ਦਾਲ ਬਣਾਈ। ਤੇ ਨਾਲ ਅਸੀਂ ਚਾਟ ਮੰਗਾਂ ਲਈ ਬਜ਼ਾਰੋ। ਤੇ ਰੋਟੀ ਖਵਾਤੀ ਤਾਂ ਕਰਕੇ ਹਾਂ। ਤਾਨੂੰ ਕੋਲਡ ਹੋਇਆ ਵੈ?
ਉਹ ਬਸ ਮੌਸਮ ਬਦਲਦਾ ਪਿਆ। ਓਈ ਈ ਬਦਲ ਉਹ ਥੋੜੀ ਤਬੀਅਤ ਹੋ ਜਾਂਦ, ਹਂ। ਬੁ ਪਹਿਲੇ ਤਾਂ ਬੁਖਾਰ ਹੋਇਆ ਦਾਵੇ।
ਅੱਛਾ, ਅੱਛਾ।
ਪਹਿਲੇ ਫਿਰ ਦਵਾਈ ਲਿਆਇਆ ਸੀ, ਠੀਕ ਹੋ ਗਿਆ। ਹੁਣ ਥੋੜੀ ਨੀ ਛਾ ਜਈਆਂ ਆਂਦੀਆਂ ਹੁਣੀਆਂ।
ਹਾਂ, ਉਹ ਮੌਸਮ ਚੇਂਜ ਹੁੰਦਾ ਰੈਂਦਾ ਨਾ।
ਹਂ।
ਤਾਂਵੀ ਫਰਕ ਪੈਂਦਾ।
ਹਾਂ। ਉਹੀ ਤੇ ਐ।
ਹਂ, ਉਹ ਤੇ ਹੈ ਈ ਫਰਕ ਬੜਾ ਪੈਂਦਾ। ਹਾਂ। ਉਹ ਜਨਮ ਕੰਮ ਕੋਈ ਕਰਦਾ ਪੈਆ ਸੀ। ਸਲਾਈ ਦਾ। ਤਾਂ ਆ ਰੀ ਐ ਹਾਂ, ਹਂ, ਹਂ।
ਹਾਂ ਆਵਾਜ਼ ਨੀ ਨਾ ਅਂ ਸਈ ਆਂਦੀ ਪੀ।
ਅੱਛਾ, ਅੱਛਾ ਠੀਕ ਐ, ਮੈਂ ਕਹਿੰਣੀ ਆ ਰੋਕ ਦੋ।
ਅੱਛਾ। ਚਲੋ ਕੈਅ ਦੋ, ਫੇਰ ਗੱਲ ਨੀ ਹੋਰ ਦੱਸੋ। ਸ਼ੋਪਿੰਗ- ਸੂ਼ਪਿੰਗ ਨ੍ਹੀਂ ਕਰਨ ਗਏ ਅੱਜ।
ਸ਼ੋਪਿੰਗ ਕਰ ਲੀ ਏ। ਸੂਟ ਲੈ ਕੇ ਆਈ ਸਾਂ। ਬੱਚਿਆਂ ਨੂੰ ਦਵਾ ਤੇ ਨੇ ਕਪ ਕੱਪੜੇ ਜੇੜੇ ਰੈਣ ਆਏ ਸੀ ਬੱਚੇ, ਗਏ ਸਾਂ, ਹਾਂ। ਵਿਚਾਲ ਮੇਗਾ ਮਾਟ ਚ ਗਏ ਸਾਂ। ਹਾਂ, ਬਸ। ਉਹਨਾਂ ਨੂੰ ਦੇਤਾ ਨਮਕੀਨ ਵਗੈਰਾ ਲਿਆਏ ਸਾਂ। ਉਹ ਦੇਤੀ ਏ ਬਿਸਕੁਟ ਸੀ ਨਮਕੀਨ ਸੀ। ਹਾਂ। ਬਸ ਉਹ ਉਹਨਾਂ ਨੂੰ ਜੇੜੀ ਆਪਣੀ ਪਸੰਦ ਦਾ ਖਾਣਾ ਸੀ ਉਹ ਲਲਿਆ ਸਮਾਨ।
ਚਲੋ ਵਧੀਆ। ਕਿਵੇਂ ਕੀਤੀ ਫੇਰ ਸ਼ੋਪਿੰਗ ਤੁਸੀਂ, ਕਿੱਥੋਂ ਲਿਆਏ?
ਹਾ ਇੱਥੇ ਹੀ ਸਾਡੇ ਇੱਥੇ ਸ਼ਹਿਰ ਚ' ਮੋਲ ਹੈਗਾ ਨਾ। ਉੱਥੇ ਹੀ ਚਲੇ ਗਏ ਸੀਂ। ਉਥੇ ਕੱਪੜੇ ਵੀ ਏ, ਖਾਣ -ਪੀਣ ਦਾ ਵੀ ਹੈ। ਹਰ ਇੱਕ ਚੀਜ਼ ਦਾ ਵਰਾਇਟੀ ਹੈ।
ਆਸਮਾਨ।
ਸਾਰਾ ਹੀ ਉਤੋਂ ਫੇਰ ਇੱਕੋ ਵਾਰੀ ਅਸੀਂ ਗਏ। ਇੱਕੋ ਵਾਰੀ ਫੇਰ ਲੈ ਕੇ ਆਉਣੇ।
ਵਧੀਆ ਟਾਈਮ।
ਬਸ, ਹੋਰ ਟਾਈਮ ਬਚਦਾ। ਹੋਰ ਕਿੱਧਰੇ ਨੀ ਨਾ ਗਏ ਅਸੀਂ।
ਹਾਂ, ਨਾਲੇ ਗਰਮੀ ਹੋਏ ਤੇ ਘੁੰਮਣ ਤੋਂ ਵਧੀਆ ਇੱਕ ਜਗਾ ਚੱਲ ਜਾਓ।
ਹੋਰ ਇੱਕੋ ਜਗਾ ਤੇ ਗਏ ਸਾਂ ਉੱਥੇ ਹੀ ਸਾਰਿਆਂ ਨੂੰ ਫੇਰ ਪਸੰਦ ਆ।
ਹਾਂ, ਵਧੀਆ ਹੀ ਗੱਲ ਹੈ।
ਮੈਂ ਕਿਹਾ ਚਲੋ ਠੀਕ ਏ ਇੱਕ ਸਾਈਡ ਤੇ ਇੱਕ ਪਾਸੇ ਆਏ ਆ।
ਹਾਂ-ਹਾਂ ਨਾਲੇ ਗਰਮੀ ਹੋਏ ਕਿੱਥੇ ਘੁੰਮਣ ਵੀ।
ਉਹੀ ਨਾ ਫੇਰ ਗਰਮੀ ਇੱਕ ਹੈਗੀ ਏ ਇੱਕ ਸ਼ੋਪ ਤੇ ਵੈਸੇ ਹੀ ਅੱਜ-ਕੱਲ ਭੀੜਾਂ ਨੇ।
ਅੱਜ-ਕੱਲ ਵੈਸੇ ਹੀ ਛੱਟੀਆਂ ਆ ਰਹੀ।
ਹੋਏ ਨਾ ਛੁਟੀਆਂ ਕਰ ਕੇ
ਫੇਰ ਉਥੋਂ ਮਾਲ ਵਿਚ ਇੱਕ ਇੱਕ ਜਿਵੇਂ ਦਾ ਈ ਸਮਾਨ ਇੱਕ ਜਗਾ ਤੇ ਸਾਰਾ ਸਮਾਨ ਮਿਲ ਜਾਂਦਾ ਹੈ ਵਧੀਆ ਸੂਲਤ ਐ।
ਉ ਓਹੀ ਨਾ ਵਧੀਆ ਸਮਾਨ ਮਿਲ ਜਾਂਦਾ ਐ।
ਏ ਸੀ ਬੈਕੇ ਨਾਲੇ।
ਨਾਲੇ ਅੰਦਰ ਹਾਂ ਪਤਾ ਨੀ ਲੱਗਦਾ ਇਹ ਨਾਲੇ ਲਿਫਟ ਲੱਗੀ ਹੋਈ ਹੈ। ਤੁਸੀਂ ਤੀਸਰੀ ਮੰਜ਼ਿਲ ਤੇ ਜਾਣਾ, ਦੂਜੀ ਚੜ੍ਹ ਜਾਓ ਲਿਫਟ ਚੱਲਣਾ। ਨਾ-ਨਾ ਦਿੱਕਤ ਨੀ ਹੁੰਦੀ। ਮੈਂ ਫੇਰ ਉਥੋਂ ਹੀ ਲੈ ਆਈ ਸਾ ਸਾਰਾ, ਤੇ ਹੁਣ ਮੈਂ। ਮੈਂ ਚਲੋ ਇਹਨਾਂ ਨੇ ਹੁਣ ਪਰ ਕੱਲ ਜਾਣਾ ਸਾਡੇ ਓਪਰ ਵਾਲੇਆ ਨੇ ਨਾ। ਤੇ ਅਜ ਸਮਾਨ- ਸਮੂਨ ਲਿਆ ਤਾ ਹੂੰ ਕਲ ਜਾਣਾ ਇਹਨਾਂ ਨੇ। ਮੈਂ ਕਿਹਾ ਚਲ ਅਜ ਸਮਾਨ ਲਿਆਣਾ ਚ ਛੁੱਟੀਆਂ ਬਸ ਹੁਣ ਥੋੜੀ ਜਿਹਾ ਰਹਿ ਗਿਆ ਅੱਠ ਕੁ ਦਿਨ ਦੀਆਂ ਛੁੱਟੀਆਂ ਨੇ।
ਹਾਂ ਆਪਣਾ ਘਰ ਵੀ ਦੇਖਣਾ ਹੁੰਦਾ ਨਾ।
ਬਸ ਉਹ ਤੇ ਹੈ ਹੀ ਹੈ ਜਿੰਹਨਾਂ ਨੇ ਫੇਰ ਜਿਹੜੇ ਜੋਬ ਕਰਦੇ ਨੇ ਉਹਨਾਂ ਨੇ ਵੀ ਜਾਣਾ। ਉਹਹੀ ਨਾ ਦੋ ਚਾਰ ਦਿਨ ਅਗਲਿਆਂ ਨੇ ਰਹਿ ਕੇ ਜਾਣਾ ਹੀ ਹੁੰਦਾ।
ਹਾਂ।
ਹਾ।
ਬਿਨਾਂ ਕੰਮ ਜਾਆ ਤੇ ਗੁਜ਼ਾਰਾ ਵੀ ਨੀ।
ਨਾ- ਨਾ ਕੰਮ ਤੋਂ ਬਗ਼ੈਰ ਤੇ ਕੁਛ ਹੀ ਨਹੀਂ ਹੈ, ਕਰਨਾ ਪੈਂਦਾ ਕੀ ਕਰੇ ਬੰਦਾ।
ਹੋਰ ਸਬ।
ਬਸ ਤਾਂ ਕਰਕੇ ਉਹ ਕਹਿੰਦੇ ਫੇਰ ਅਸੀਂ ਚਲੀਏ। ਮੈਂ ਤੇ ਕਿਹਾ ਸੀ ਰਹਿ ਲਓ ਥੋੜੇ ਦਿਨ ਹੋਰ।
ਅੱਛਾ।
ਚਲ ਇੱਕ ਦੋ ਦਿਨ ਕਹਿੰਦੇ ਨਹੀਂ ਬਸ ਬਥੇਰਾ ਰਹਿ ਲਿਆ। ਹਾਂ ਮੈਂ ਤੇ ਕਿਹਾ ਮੈਂ ਕਿਹਾ ਇਕ- ਦੋ ਦਿਨ ਹੋਰ ਲਾ ਲੋੋ ਕਹਿੰਦੇ ਨਹੀਂ ਹੁਣ ਨੀ ਗੁਜ਼ਾਰਾ ਨੀ ਹੈ ਰਹਿਣ ਦਾ, ਬਈ ਕਿਰਾਏ ਤੇ ਰਹਿੰਦੇ ਨੇ ਨਾ ਉਹਨਾਂ ਨੇ ਰਹਿਣ ਰੈੰਟ- ਰੁੰਟ ਵੀ ਭਰਨਾ ਹੁੰਦਾ ਹਾਂ।
ਕਿਰਾਏ ਰੈਂਟ ਤੇ ਫੇਰ ਤੇ ਵੀ ਬੜਾ
ਹੋਈ ਨਾ ਫੇਰ ਕਹਿੰਦੇ ਸਾਨੂੰ ਰੈਂਟ ਵੀ ਭਰਨਾ ਵੇ ਘਰ, ਜਦ ਤੱਕ ਕਰਾਂਗੇ ਤਾਂ ਤੱਕ ਕਿਵੇਂ ਭਰਾਗੇ।
ਉਹ ਤੇ ਹੈ ਜਿੰਨਾ ਹੀ ਕਰਨਗੇ ਫੇਰ ਰੈਂਟ ਨਹੀਂ ਦੇ ਪਾਉਣਗੇ ਫੇਰ ਕੋਈ ਰੱਖੇਗਾ ਥੋੜੀ ਨਾ, ਫੇਰ।
ਹਾਂ ਮੁਸ਼ਕਿਲ ਹੋ ਜਾਏਗੀ ਮੈਂ ਕਿਹਾ ਚਲੋ ਠੀਕ ਹੈ ਜਿੰਨੇ ਦਿਨ ਰਹਿੰਦੇ ਨੇ ਓਨੇ ਦਿਨ ਹੀ ਸੀ। ਫਿਰ ਕਹਿੰਦੇ ਨਹੀਂ ਬਸ ਬੜਾ ਅਸੀ ਹੁਣ ਇੰਨੇ ਦਿਨ ਰਹਿ ਕੇ ਤੇ ਹੁਣ ਚੱਲੀਏ। ਮੈਂ ਕਿਹਾ ਚਲੋ ਠੀਕ ਆ ਮਰਜ਼ੀ ਤੁਹਾਡੇ ਹਾਂ ਉਹੀ ਨਾ ਮਿਲਣਾ ਹੀ ਹੁੰਦਾ। ਮੈਂ ਕਿਹਾ ਚਲੋ ਠੀਕ ਹੈ ਜਿਸ ਤਰ੍ਹਾਂ ਕਹਿੰਦੇ ਨੇ ਮੈਂ ਕਿਹਾ ਚਲੋ। ਕਹਿੰਦੇ ਹਾਂ ਬਸ ਕਹਿੰਦੇ ਤੁਸੀਂ ਬੜਾ ਵੀ ਇੱਜਤ ਮਾਨ ਕੀਤੀ ਏ ਬਸ ਸੁਣਾਉਂਦੇ ਪਏ ਸੀ ਮੈਂ ਕਿਹਾ ਚਲੋ ਅਸੀਂ ਕੀ ਕਰਨੇ ਇਨੇ ਦੂਰ ਨੇ ਤਾ ਹਾਂ
ਹੁੰਦਾ ਈ ਐ
ਹਾਂ। ਮੈਂ ਕਿਹਾ ਚਲੋ ਕੋਈ ਆਇਆ ਕੋਈ ਇੰਨੇ ਦਿਨਾਂ ਬਾਹਾਰ ਆਉਂਦਾ ਤੇ ਇੱਜਤ ਤੇ ਦੇਣੀ ਪੈਂਦੀ ਹੈ ਨਾ। ਰਿਸਪੈਕਟ ਦਵਾਂਗੇ ਤਾਂ ਹੀ ਰਿਸਪੈਕਟ ਮਿਲੇਗੀ।
ਉਹ ਤੇ ਹੈ ਰਿਸਪੈਕਟ ਦਾਂਗੇ ਤਾਂ ਹੀ ਮਿਲੇਗੀ।
ਤੇ ਮੈਂ ਕਿਹਾ ਚਲੋ।
ਫਿਰ ਉਹ ਆਏ ਸੀ। ਆਹ ਸ਼ਾਮੀ ਫਿਰ ਕਹਿੰਦੇ ਚਲੋ ਹੁਣ ਇੱਕ ਦਿਨ ਕਿਸੇ ਦੇ ਘਰ ਗਏ ਨੇ ਆਪਣੇ ਕਜ਼ਨ ਦੇ
ਕਹਿੰਦੇ ਹੁਣ ਅਸੀਂ ਉੱਥੇ ਸੋ ਕੇ ਕਲ ਆਵਾਂਗੇ ਤੁਹਾਡੇ ਉੱਧਰ
ਸਾਰਿਆਂ ਵੱਲ ਸਾਰਿਆਂ ਵੱਲ ਹੋ ਕੇ ਚਾਹੇ ਹੈਨਾ ਫੇਰ ਹੁਣ ਬਾਅਦ ਚ ਹੁਣ ਲੰਬੇ ਟਾਈਮ ਬਾਅਦ ਆਉਣਗੇ ਹੁਣ ਫੇਰ ਦੁਬਾਰਾ।
ਹਾਂ ਕਹਿੰਦੇ ਚਲੋ ਉਹਨਾਂ ਨੂੰ ਹੀ ਮਿਲ ਜਾਂਦੇ ਆ ਮੈਂ ਕਿਹਾ ਚਲੋ ਠੀਕ ਨਰਾਜ਼ ਨਹੀਂ ਹੋਣਗੇ। ਹਾਂ।
ਨ ਮਿਲਣਾ ਚਾਹੀਦਾ ਥੋੜਾ, ਥੋੜਾ।
ਕਹਿੰਦੇ ਨਰਾਜ਼ ਹੀ ਨਾ ਹੋਣ ਸਾਰੇ। ਬਈ ਅਸੀਂ ਉਹਨਾਂ ਨੂੰ ਵੀ ਮਿਲ ਆਏ ਆ ਹਾ ਮੈਂ ਕਿਹਾ ਚਲੋ ਠੀਕ ਹੈ ਹਾਂ। ਹਹ ਕਹਿੰਦੇ ਚਲੋ ਕੱਲ ਆਵਾਂਗੇ ਤੁਹਾਡੇ ਮੈਂ ਕਿਆ ਚਲੋ ਕੱਲ ਆ ਜਈਉ। ਕਹਿੰਦੇ ਹੁਨ ਕੱਲ ਕੱਲ ਤੁਹਾਡੇ ਵੱਲ ਸੋਵਾਂਗੇ ਮੈਂ ਕਿਹਾ ਚਲ' ਸਾਡੇ ਵੱਲ ਸੋ ਜਾਈਓ ਫਿਰ ਇਹ ਨਹੀਂ ਆਣਾ ਹਾਂ ਨਹੀਂ ਚਲੋ ਠੀਕ ਆ ਨਾਲ ਸਾਡੇ ਘਰ ਦੇ ਕੋਲ ਪੈਂਦਾ ਨਾ ਦੇਖੋ ਹੁਣ ਕਦੋਂ ਚੱਕਰ ਇਹਨਾਂ ਦਾ ਲੱਗਦਾ ਬਹਾਨਾ ਤਾਂ ਛੁੱਟੀਆਂ ਦਾ ਹੀ ਹੁੰਦਾ ਬਈ ਛੁੱਟੀਆਂ ਚ' ਜਾਵਾਗੇ ਹਾਂ ਵੈਸੇ ਕਿੱਥੇ ਆ ਹੁੰਦਾ ਵੈਸੇ ਨੀ ਆਇਆ ਜਾਂਦਾ
ਪਰੋਣੇੇ ਛੁੱਟੀਆਂ ਚ' ਹੀ ਆਉਂਦੇ ਨੇ ਜ਼ਿਆਦਾਤਰ
ਹਾਂ ਛੁੱਟੀਆਂ ਵਿੱਚ ਹੀ ਕਹਿੰਦੇ ਆਵਾਂਗੇ ਅਸੀਂ ਮੈਂ ਕਿਹਾ ਚਲੋ ਠੀਕ ਹੈ ਨਾ-ਨਾ-ਨਾ ਉਝ ਕਿੱਥੇ ਕਿਸੇ ਕੋਲ ਟੈਮ ਹੈਗਾ ਕੋਈ ਨੀ ਆ ਸਕਦਾ ਇਜ਼ ਕਹਿ ਦਈਏ ਨਾ ਚਲੇ ਜਾਈਏ ਕੋਈ ਨੀ ਜਾਇਆ ਕੰਮ ਤੋਂ ਬਗੈਰ ਨੀ ਜਾਇਆ ਜਾਂਦਾ ਕੰਮ ਹੋਏਗਾ ਤੇ ਫੇਰ ਈ ਬੰਦਾ ਜਾਂਦਾ ਏ ਉਹ ਹੀ ਨਾ ਪਿੱਛੇ ਕੰਮ ਛੂਟ ਜਾਂਦਾ ਏ
ਹਾਂ ਕੋਈ ਆਪਣੇ ਕੰਮ ਤੇ ਹੁੰਦੇ ਨੀ ਅੱਜ ਕਲ
ਨਾ-ਨਾ ਅੱਜ ਦੇ ਟਮ ਸਾਰੇ ਨੌਕਰੀਆਂ ਕਰਦੇ ਮਜ਼ਦੂਰੀਆਂ ਕਰਦੇ ਪਏ ਨੇ ਮੈਂ ਫੇਰ ਉਹ ਹਿਸਾਬ ਨਾਲ ਛੁੱਟੀ ਹਾਂ ਬੜੀ ਔਖੀ ਹੈ। ਬਸ-ਬਸ-ਬਸ
ਉਤੋਂ ਪੈ ਦਾ ਇੱਕ ਹੁੰਦਾ ਰ
ਹਾਂ ਬਸ ਓਹੀ ਬੰਦ ਹੋ ਇਆ ਓਹੀ ਨਾ ਬੜਾ ਔਖਾ
ਦਿੱਕਤ ਹੋ ਜਾਂਦੀ ਆ ਬਸ ਉਹ ਫਿਰ ਤਾਂ ਕਰਕੇ ਮੈਂ ਕਿਹਾ ਚਲੋ ਜਿਸ ਤਰ੍ਹਾਂ ਤੁਹਾਡੀ ਮਰਜ਼ੀ
ਇੰਨਾ ਹੀ ਟਾਈਮ ਰੱਖੋ ਬ' ਜਿੰਨਾ ਦਿੱਕਤ ਨਾ ਆਏ
ਅੱਜ ਕੱਲ ਦੇ ਟੈਮ ਤੇ ਥੋੜ੍ਹਾ ਹੀ ਠੀਕ ਹੈ ਮਿਲਣਾ
ਹਾਂ ਥੋੜ੍ਹਾ ਹੀ ਠੀਕ ਹੈ ਜਿਆਦਾ ਮਿਲਾਂਗੇ
ਜਿਆਦਾ ਮਿਲ ਪਸੰਦ ਨੀ ਕਰਦੇ ਅੱਜ ਕੱਲ ਉਹੀ ਨਾ ਅੱਜ ਕਲ ਦੇ ਸਾਬ ਨਾਲ ਥੋੜਾ ਟਾਈਮ ਠੀਕ ਹੈ ਆਏ ਮਿਲ ਕੇ ਦੋ ਦਿਨ ਰਹੇ ਤੇ ਚਲੇ ਗਏ ਅੱਜ ਕੱਲ-ਅੱਜ ਕੱਲ ਕਿਸੇ ਕੋਲ ਵੀ ਇੰਨਾ ਟੈਮ ਨੀ ਆ ਰੈਣ ਦਾ ਵੀ ਨੀ
ਹਾਂ ਨਾਲੇ ਸਾਰੇ ਪੂਰੇ ਸੂਰੇ ਹੁੰਦੇ ਨੇ ਆਪਣੇ-ਆਪਣੇ ਘਰੋਂ
ਉਹ ਫੇਰ ਤਾਂ ਕਰਕੇ ਮੈਂ ਕਿਹਾ ਚਲੋ ਕੈਂਦੇ ਨਹੀਂ ਅਸੀਂ ਹੁਣ ਕੱਲ ਦੀ ਰਾਤ ਰੈਗੇ ਪਰਸੋਂ ਅਸੀਂ ਚਲੇ ਜਾਣਾ ਸਵੇਰੇ ਮੈਂ ਕਿਹਾ ਚਲੋ ਠੀਕ ਹੈ ਸਹੀ ਲੱਗੇ ਹਾਂ ਉਹ ਤੇ ਹਾਂ ਸਾਰਿਆਂ ਨੂੰ ਹੁਨ ਆਪਣੇ ਆਪਣੇ ਘਰ ਦੀ ਚਿੰਤਾ ਤਾਂ ਨ ਨਾ ਨਾਲੇ ਆਪਣੇ ਹਾਂ ਨਾਲੇ ਆਪਣੇ ਘਰ ਵਰਗੀ ਵੀ ਰੀਸ
ਨਾ-ਨਾ ਨੀਂਦਰ ਨੀ ਆਂਦੀ ਕਿਧਰੇ ਦੂਜੇ ਘਰ ਸੋ ਹੋ ਜੇ
ਫੈਸਿਲਿਟੀ ਆਪਣੇ ਘਰ ਵਰਗੀ ਵੀ ਨੀ ਹੁੰਦੀ ਉਹੀ ਨਾ ਬੰਦਾ ਆਪਣੇ ਘਰ
ਹਾਂਜੀ ਹਾ
ਚੈਨ ਤੇ ਘਰ ਹੀ ਆਂਦਾ ਬੰਦਾ ਆਪਣੇ ਘਰ ਸੋ ਜ ਕਿਹੋ ਜਿਹੀ ਖਾਣੀ ਕਿਹੋ ਜਿ
ਜਿਵੇਂ ਦੱਸਦੇ ਵੀ ਉਹ ਕਿਰਾਏ ਦਾ ਮਕਾਨ ਹੈ ਤਾਂ ਉਹਨਾਂ ਨੂੰ ਹੋ ਰ
ਉਹਨਾਂ ਨੂੰ ਤੇ ਦਿੱਕਤ ਹੁੰਦੀ ਹੁਣ ਉਹਨਾਂ ਦੇ ਮਹੀਨੇ ਬਾਦ ਫੇਰ ਪਹਿਲੀ ਤਰੀਕ ਕਰਾਇਆ ਚਾੜ ਜਾਣਾ ਅਗਲਿਆਂ ਨੇ ਤਾਂ ਲੈਣਾ ਹੀ ਲੈਣਾ ਨਾ ਹ ਹਮ
ਬਸ ਆਪਣਾ ਮਕਾਨ ਹੋਣਾ ਬੜਾ ਜਰੂਰੀ
ਹੁਣ ਆਪਣਾ ਹੋ ਵੇ ਤੇ ਤਾਂ ਤੇ ਬੰਦਾ ਕੋਈ ਨੀ ਬੇਚਿੰਤ ਹੋ ਕੇ ਰੈ ਲੈਦਾ ਹੁਣ ਕਿਰਾਏ ਦਾ ਹੈਗਾ ਚਿੰਤਾ ਨੀ ਹੁੰਦੀ ਉਹ ਹ ਕਿਰਾਏ ਦਾ ਮਕਾਨ ਔਖਾ ਹੁੰਦਾ ਹੈ। ਬੜਾ ਬੜਾ ਔਖਾ ਉਹਨਾਂ ਵਾਸਤੇ
ਇੱਕ ਤਾਂ ਗਰਮੀ ਵਿਚ ਬਾਰ ਵਾਰ ਬਦਲਣਾ
ਗਰਮੀ ਬੜੀ ਆ ਚਲੋ ਮੈਂ ਤੁਹਾਨੂੰ ਫੇਰ ਥੋੜੀ ਠੈਰ ਕੇ ਕਰਨੀ ਆ ਫੋਨ ਹੈਂ ਜਾਂ ਕੱਲ ਕਰਾਂਗੀ ਠੀਕ ਹੈ ਚਲੋ ਸਤਿ ਸ੍ਰੀ ਅਕਾਲ